ਹੈਲੋ ਹਾਂਜੀ, ਸਸ ਰੀ ਕਾਲ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ
ਹਾਂਜੀ, ਵਾਹਿਗੁਰੂ ਜੀ ਕਾ ਖ਼ਾਲਸਾ ਫਤਿਹ, ਹੋਰ ਸਭ ਵਧੀਆ।
ਹਾਂਜੀ, ਸਬ ਵਧੀਆ ਜੀ, ਤੁਸੀਂ ਸੁਣਾਓ।
ਬਸ ਵਧੀਆ, ਹੋਰ
ਕਰਨ ਡਏ ਜੇ
ਕੁਛ ਨੀ ਬਸ ਹੁਨੇ ਰੋਟੀ ਪਾਣੀ ਖਾਧਾ ਸੀ, ਤੇ ਵਿਹਲੇ ਹੋਏ ਆ, ਤੇ ਮੈਂ ਕਿਹਾ ਚਲੋ ਫੋਨ ਕਰ ਲੀਏ, ਫੋਨ ਕਰਨਾ ਵੀ ਜ਼ਰੂਰੀ ਐ।
ਹਾਂਜੀ ਉਹ ਤੇ ਹੈ ਫਿਰ, ਬੋਰ ਹੋ ਜਾਂਦਾ ਬੰਦਾ, ਕੋਈ ਗੱਲ ਕਰਨ ਵਾਸਤੇ ਵੀ ਚਾਹੀਦਾ, ਹਾਂਜੀ।
ਨਾਲੇ ਫੋਨ ਵਗੈਰਾ ਕਰਕੇ ਥੋੜ੍ਹਾ ਪਤਾ ਚੱਲਦਾ, ਕੀ ਚੱਲਦਾ ਪਿਆ ਕੀ ਨਹੀ ਕੀ ਮਾਹੌਲ ਐ? ਹੋਰ ਤੁਸੀਂ ਪੀ ਲੀਤੀ ਚਾਹ ਵਗੈਰਾ ਹੋਰ ਚਾਹ ਪੀ ਲੋ, ਅਸੀਂ ਵੀ ਪੀਣ ਲੱਗੇ ਆਂ।
ਨਹੀਂ-ਨਹੀਂ, ਬਸ ਜੀ ਮੈਂ ਹੁਣੇ ਪੰਜ ਦਸ ਮਿੰਟ ਹੋਇਆ ਮੈਂ ਚਾਹ ਪੀਤੀ, ਬਸ ਮੈਂ ਕੱਪ ਰੱਖਿਆ।
ਅੱਛਾ-ਅੱਛਾ, ਅਸੀ ਵੀ ਅੱਜ ਪੀਤੀ ਨਈ ਸੀ, ਗਰਮੀ ਆ ਤੇ ਦਿੱਲ ਹੀ ਨੀ ਕਰਦਾ ਚਾਵਾਂ ਪੀਣ ਦਾ ਤੇ ਮੈਂ ਕਿਹਾ ਲੇਕਿਨ
ਲੇਕਿਨ ਚਾਹ ਦਾ ਅਮਲ ਹੁੰਦਾ, ਉਹਦੇ ਬਿਨਾਂ ਨੀਂਦਰ ਨੀ ਖੁੱਲਦੀ, ਐਸਾ ਲੱਗਦਾ ਕਿ ਸੁੱਤੇ ਸੁ ਤੇ ਲੱਗਦੇ ਪਏ ਆ, ਮੇਰਾ ਤਾਂ ਇਹੀਓ ਐ ਮਤਲਬ ਮੈਨੂੰ ਦਿਨ 'ਚ- ਦੋ ਵਾਰੀ ਚਾਹ ਤੇ ਚਾਹੀਦੀ- ਚਾਹੀਦੀ ਇੱਕ ਵਾਰੀ ਸਵੇਰੇ ਨਾਸ਼ਤੇ ਤੋਂ ਬਾਅਦ, ਤੇ ਇੱਕ ਵਾਰੀ ਸ਼ਾਮੀ। ਓਹ ਮੇਰੇ ਡੈਡੀ ਜੀ ਤੇ ਰਾਤ- ਰਾਤੀ ਵੀ ਪੀਂਦੇ ਨੇ ਚਾਂ।
ਹੋ- ਹੋ ਇੰਨੀ ਜ਼ਿਆਦਾ ਆਦਤ।
ਉਹਨਾਂ ਨੂੰ ਜੀ ਬਹੁਤ ਪੁਰਾਣੀ ਆਦਤ ਹੈ। ਅਸੀਂ ਜਿੰਨਾ ਮਰਜ਼ੀ ਕਹਿ ਲਈਏ। ਅਸੀਂ ਬੋਲਦੇ ਹਾਂ ਚਾਹ ਦੀ ਜਗ੍ਹਾ ਦੁੱਧ ਪੀ ਲਓ, ਉਹ ਕਹਿੰਦੇ ਨਹੀਂ ਜੀ ਮੈਂ ਚਾਹ ਹੀ ਪੀਣੀ ਹੈ। ਦੁੱਧ ਪੀਂਦੇ ਨੇ ਤੇ ਉਹਨਾਂ ਨੂੰ ਐਸਿਰਿਟੀ, ਟੀ ਬਣ ਜਾਂਦੀ ਹੈ। ਗੈਸ
ਹਾਂਜੀ-ਹਾਂਜੀ ਮੇਰੇ ਹੱਥ ਵੀ ਹੁੰਦਾ ਹਾਂਜੀ ਅਸੀ ਵੀ? ਅ ਅੱਛਾ- ਅੱਛਾ!
ਤੇ ਉਹਨਾਂ ਦੀ ਮਾਈਗ੍ਰੇਨ ਦੀ ਜਿਹੜੀ ਪ੍ਰੋਬਲਮ ਹੈਂ। ਅਸੀਂ ਬੜੇ, ਬੜੇ ਡਾਕਟਰ ਨੂੰ ਦਿਖਾ ਦਿੱਤਾ ਹੈ। ਇਣ ਕੁਛ ਜਿੰਨਨੀ ਮਰਜ਼ੀਆਂ ਦਵਾਈਆਂ ਦੇ ਦੇਣ ਉਹ ਕੁਛ ਫ਼ਰਕ ਤੇ ਨਹੀਂ ਪੈਂਦਾ।
ਅੱਛਾ-ਅੱਛਾ! ਮੈਂ ਵੀ ਵੈਸੇ ਚਾਹ ਘੱਟ ਹੀ ਪੀਂਦੀ ਹਾਂ! ਲੇਕਿਨ ਮੈਨੂੰ ਵੀ ਥੋੜ੍ਹੀ ਸਵੇਰੇ, ਸਵੇਰੇ ਹੁੰਦਾ। ਕਿ ਐਵੇਂ ਨਹੀਂ ਪੀਵੋ ਨਾ ਤੇ ਪੂਰਾ! ਦਿਨ ਲੱਗਦਾ ਸੁਸਤੀ ਰਹਿੰਦੀ ਹੈ। ਕੋਈ ਕੰਮ ਕਰਨ ਦਾ ਦਿਲ ਹੀ ਨਹੀਂ ਕਰਦਾ।
ਹਾਂਜੀ-ਹਾਂਜੀ ਪਾਪਾ ਨੇ ਤੇ ਬੜੇ ਡਾਕਟਰਾਂ ਨੂੰ ਦਿਖਾਇਆ ਕੁਛ ਉਹ? ਦਵਾਈ ਕੁਛ ਕਾਰੀਗਰੀ ਨਹੀਂ ਹੈ। ਮਤਲਬ ਕੁਝ ਅਸਰਦਾਰੀ ਦਵਾਈ ਹੈ ਹੀ ਨਹੀਂ ਹੈ।
ਅੱਛਾ- ਅੱਛਾ! ਹੋਰ?
ਹਾਂਜੀ-ਹਾਂਜੀ ਬਸ ਜੀ ਵਧੀਆ।
ਹੋਰ, ਅੱਛਾ! ਸਾਡੇ ਇੱਥੇ ਵੀ ਅੱਜ ਥੋੜ੍ਹਾ ਮੌਸਮ ਹੋ ਪਾਇਆ ਸੀ ਬਾਰਿਸ਼ ਆਈ ਹੈ ਕਿਆ। ਤੇ ਲਾਈਟ ਵਗੈਰਾ ਬੰਦ ਹੋਈ ਪਈ ਹੈ। ਤੇ ਇੰਨਾ ਮੱਛਰ-ਮੱਛਰ ਹੋਏਦਾ ਬਾਰਿਸ਼ਾਂ ਦੇ ਨਾਲ।
ਹਾਂਜੀ-ਹਾਂਜੀ ਉਹ?
ਸਾਡੇ ਨਾ ਨਾਲਾਂ, ਸਾਡੇ ਘਰ ਦੇ ਇੱਥੇ ਨਾ ਲਾਗੇ- ਇੱਕ ਨਾਲਾ ਪੈਂਦਾ। ਪਰ ਇੰਨਾ ਦੂਰ ਵੀ ਨਹੀਂ ਹੈ, ਠੀਕ ਹੀ ਆ। ਤੇ ਜੇ ਸਵੇ ਬਾਰਿਸ਼ ਆਉਂਦੀ ਹੈ ਨਾ ਉੱਥੇ, ਥੋੜ੍ਹਾ ਮੱਛਰ-ਮੱਛਰ ਬੜਾ ਹੋ ਜਾਂਦਾ ਹੈ। ਬੜਾ ਹੀ ਜ਼ਿਆਦਾ ਮੱਛਰ। ਤੇ ਅੱਜ ਕਿਥੋਂ ਸਵੇਰੇ ਬਾਰਿਸ਼? ਲੱਗੀ ਹੈ, ਤੇ ਇੰਨਾ ਮੱਛਰ-ਮੱਛਰ ਜਿਹਾ ਹੁੰਦਾ ਪਿਆ।
ਭੈਣ ਜੀ ਜਿੱਥੇ ਗੰਦ ਹੋਏਗਾ ਉੱਥੇ ਤੇ ਮੱਛਰ ਤੇ ਆਣਾ ਹੀ ਹੈ ਔਰ ਤੇ ਨੈਚੁਰਲ ਜੀ ਗੱਲ ਐ ਤੇ ਕਿਸੇ ਨੂੰ ਬੋਲੋ ਨਾ ਸਫ਼ਾਈ, ਸਫ਼ਾਈ ਕਰਮਚਾਰੀ ਨਹੀ ਆਉਂਦੇ ਤੁਹਾਡੇ ਉੱਥੇ?
ਆਉਂਦੇ ਆ ਉਹ ਵੀ ਕਦੀ-ਕਦੀ ਆਉਂਦੇ ਅਗਰ ਕੋਈ ਤਿਉਹਾਰ ਹੋਏ? ਤੇ ਇਹਨਾਂ ਨੇ ਆਪਣੇ ਮੂੰਹ ਦਿਖਾਣ ਆ ਜਾਣਾ ਹਾਂਜੀ-ਜੀ, ਦਿਵਾਲੀ ਦੀ ਮੁਬਾ ਹਾਂਜੀ ਜੀ ਅੱਜ ਦੀ ਮੁਬਾਰਕਾਂ ਕਿ ਪੈਹੇ ਦੋ ਤੇ ਅੱਗੇ ਪਿੱਛੇ ਜਦੋਂ ਉਹ ਸਫ਼ਾਈ ਕਰਨੀ ਹੁੰਦੀ ਤਾਂ ਇਹਨਾਂ ਦੇ ਸਦੀਆਂ! ਸਦੀਆਂ ਗੁਜਰ ਜਾਂਦੀਆਂ ਬੂਥੇ ਨਹੀਂ ਲੱਭਦੇ। ਹਾਂਜੀ ਤੇ ਅੱਜ ਆਏ ਦੇ ਹੈ। ਵਿੱਚ ਕੀ ਕਹਿੰਦੇ ਆ ਡੱਕਾ, ਡੁੱਕਾ ਲੱਗ ਜਾਂਦਾ ਉਹ ਨਾਲੀਆਂ ਦਾ? ਤੇ ਫੇਰ ਗੁਆਂਢੀਆਂ ਨੇ ਬੁਲਾਯਾ ਹੋਯਾ ਸੀ। ਫੋਨ ਕੀਤਾ ਸੀ ਕੰਪਲੇਂਟ ਕੀ ਬਈ ਸਾਡੇ? ਗਲੀਆਂ ਦੇ ਵਿੱਚ ਕਾਫ਼ੀ ਟਾਈਮ ਹੋ ਗਿਆ ਨਾਲੀਆਂ ਚ ਸਮੈਲ ਵੀ ਆਣ ਲੱਗ ਜਾਂਦੀ ਐ। ਕਿ ਬਈ ਥੋੜਾ ਜਾਮ ਲੱਗ ਰਾ ਪਾਣੀ ਮੇਂ ਡੱਕੇ ਲੱਗ ਰੇ ਆ ਕੇ ਸਫ਼ਾਈ ਕਰੋ।
ਤੇ ਭੈਣ ਜੀ ਮੈਨੂੰ ਇੱਕ ਗੱਲ ਸੁਣੋ ਤੁਹਾਡੇ ਪਿੱਛੇ ਨਾਲਾ ਹੈ ਹਜੇ, ਜਿਹੜਾ ਤੁਸੀਂ ਕਹਿੰਦੇ ਬੜਾ ਵੱਡਾ ਨਾਲਾ ਆ। ਤੁਹਾਡੇ ਘਰ ਚ ਲਾਗੇ ਈ ਤੇ ਤੁਹਾਨੂੰ ਪਤਾ ਨਾਲਾ ਹੈ। ਤੇ ਤੁਸੀਂ ਉਹਨੂੰ ਬੰਦ ਕਿਉਂ ਨਹੀਂ ਕਰਵਾਉਂਦੇ?
ਯਾਰ ਦੇਖੋ ਨਾ ਉਹ ਜਿਹੜਾ ਨਾਲ ਹੈ ਨਾ ਉੱਥੇ ਕਮ ਸੇ ਕਮ ਤਿੰਨ-ਚਾਰ ਲੋਕਾਂ ਦਾ ਘੱਰ ਪੈਂਦਾ ਬਾਕੀ ਜਿਹੜਾ ਮੇਨ ਘੱਰ ਐ ਨਾ ਲੋਕਾਂ ਦੇ ਉਹ ਥੋੜੇ ਅੱਗੇ ਨੂੰ ਐ। ਹੁਣ ਗ਼ਲਤੀ ਉਹਨਾਂ ਦੀ ਜਿਹੜੇ ਉੱਥੇ ਰਹਿ ਰਹੇ ਹੈ? ਘਰ ਤੇ ਉਹਨਾਂ ਦੇ ਕੋਲ ਹੈ। ਉਹਨਾਂ ਨੂੰ ਕੰਪਲੇਂਨਟ ਕਰਾਉਣੀ ਚਾਹੀਦੀ ਹੈ। ਹਾਂਜੀ
ਤੁਹਾਡਾ ਘਰ ਨਾਲੇ ਦੇ ਲਾਗੇ ਹੈ, ਕਿ ਦੂਰੀ 'ਚ ਹੈ।
ਸਾਡੇ ਕੋਲ ਈ ਲੇਕਿਨ ਅਸੀਂ ਕੱਲੇ ਕੀ ਕਰੀਏ ਕੋਈ ਸਾਥ ਨਾ ਦੇ ਤੇ।
ਨਹੀਂ ਤੁਸੀਂ ਇੱਕ ਐਪਲੀਕੇਸ਼ਨ ਲਿਖੋ ਨਾ ਜਿਹਦੇ ਚ ਸਾਰੇ ਜੋ ਜੋ ਘਰ ਲਾਗੇ ਹੈ। ਉਹ ਸਾਰੇ ਸਾਈਨ ਕਰਵਾ ਕੇ ਤੁਸੀਂ ਜਿਹੜਾ ਮਿਊਨਸਿਪਲ ਆਫਿਸ ਹੁੰਦਾ ਮਿਊਨਸੀਪਲ ਕਾਰਪੋਰੇਸ਼ਨ ਦਾ ਉੱਥੇ ਜਮ੍ਹਾਂ ਕਰਵਾਓ।
ਹਾਂਜੀ ਮੈਂ ਵੀ ਸੋਚਿਆ ਸੀ ਤੇ ਹੁਣ ਇਓ ਕਰਨਾ ਪੈਣਾ। ਕੀ ਲੋਕਾਂ ਨੂੰ ਕੀ ਹੈ, ਉਹ ਤੇ ਮਜ਼ੇ ਨਾਲ ਰਹਿ ਰਹੇ ਹੈ। ਸਵੇਰੇ ਉੱਠਦੇ ਆ ਮੂੰਹ ਚੁੱਕਦੇ ਗੰਦ ਸੁੱਟਣ ਆ ਜਾਂਦੇ ਆ। ਹਜੇ ਤੇ ਚਲੋ- ਗੱਡੀਆਂ ਵੀ ਲੱਗੀ ਦੀਆਂ- ਗੰਦ ਵਾਲੀ, ਕੂੜੇ ਵਾਲੀ। ਬਟ ਉਹ ਸਵੇਰੇ-ਸਵੇਰੇ ਆਉਂਦੀ ਹੈ ਕੋਈ ਛੇ-ਸੱਤ ਵਜੇ ਦੇ ਲਾਗੇ।
ਦੇਖੋ ਲੇਕਿਨ ਪੈਣ ਜੀ ਪਰੇਸ਼ਾਨੀ ਉਹਨਾਂ ਨੂੰ ਨਹੀਂ ਆ ਪਰੇਸ਼ਾਨੀ ਤੇ ਤੁਹਾਨੂੰ ਏ ਨਾ ਜਿਹੜੇ ਤੁਸੀਂ ਲਾਗੇ ਹੀ ਰਹਿੰਦੇ ਓ ਮੁਸ਼ਕ ਤੁਹਾਨੂੰ ਆਣੀ ਐ। ਮੁਸ਼ਕ ਤੁਹਾਨੂੰ ਆਣੀ ਐ। ਹਰ ਤੁਹਾਡੇ ਘੱਰ ਕਾੱਕਰੋਚ ਤੁਹਾਡੇ ਘਰ ਆਣੇ ਨੇ, ਚੂਹੇ ਤੁਹਾਡੇ ਘੱਰ ਆਣੇ ਆ।
ਹਾਂਜੀ, ਉਹ ਤੇ ਹੈ ਐਤਕੀਂ ਤੇ ਤੁਸੀਂ ਪੁ ਕੋਈ ਨਾ ਇੰਨਾ ਮੈਨੂੰ ਹਾਸਾ ਆ ਗਿਆ ਗੱਲ ਸੁਣ ਕੇ, ਐਤਕੀ ਨਾ ਸਾਡੇ ਗੁਆਂਢੀਆਂ ਨੇ ਲਗਵਾਏ ਪਾਏ ਸੀ ਕੰਮ?
ਅੱਛਾ
ਐਸਾ ਕੰਮ ਲਿਖਵਾਏਆ ਉਹਨਾਂ ਨੇ ਜਿੰਨਾ ਨੇ ਜਿਨ੍ਹਾਂ ਸਾਰਾ ਤੁਹਾਡੇ ਘੱਰ ਹੀ ਆ ਗਿਆ ਇੰਨੇ ਜ਼ਿ ਉਹ ਬੜੇ ਹੀ ਜ਼ਿਆਦਾ ਮੈਂ ਤੁਹਾਨੂੰ ਕੀ ਦੱਸਾਂ ਹੁਣ ਮੈਂ ਮਤਲਬ ਅਸੀਂ ਥੱਕਗੇ ਪਿੰਜਰੇ ਲਾ-ਲਾ ਕੇ ਤੇ ਉਹਨਾਂ ਨੂੰ ਫੜ-ਫੜ ਕੇ ਉਹਨਾਂ ਦੀ ਹ- ਹਾਂਜੀ-ਹਾਂਜੀ ਪੰਜੇ ਚ ਆ ਜਾਂਦੇ ਆ ਥੋੜੀ ਘਿਓ ਦੀ ਚੂਰੀ ਬਣਾ ਕੇ ਲਗਾ ਲੋ। ਜਾਂ ਥੋੜਾ ਤੁਸੀਂ ਪਨੀਰ ਦਾ ਟੋਟਾ ਪਾ ਦੋ ਉਹਦੇ ਚ ਟਮਾਟਰ ਪਾ ਦੋ। ਬੜੇ ਵਧੀਆ ਆ ਜਾਂਦੇ ਆ।
ਅੱਛਾ
ਤੇ ਉਹ ਪਿੰਜਰਾ ਵੀ ਮੈਂ ਕਹਿੰਦੀ ਆ ਇੰਨਾ ਵਧੀਆ ਉਹਨੇ ਇੰਨੇ ਚੂਹੇ ਫੜੇ, ਜਿੱਥੇ ਪਿੰਜਰਾਂ ਲਾਈਏ ਉੱਥੇ ਚੂਹੇ ਆਉਣ। ਫਿਰ ਬੜੇ ਹੀ ਚੂਹੇ ਨਿਕਲੇ ਸਾਡੇ ਕੋਲੋ ਫਿਰ ਅਸੀਂ ਉਹਨੂੰ ਛੱਡ ਦੀ ਕਿਉਂਕਿ ਅਸੀਂ ਮਾਰਦੇ ਨਹੀਂ ਸੀ ਗਣੇਸ਼ ਭਗਵਾਨ ਦੀ ਸਵਾਰੀ ਹੁੰਦੀ ਹੈ। ਤਿਵੇਂ ਨਾਲੇ ਜਾਨਵਰ ਜੀਵ ਪਾਪ ਕੀ ਕਮਾਉਣਾ। ਤੇ ਅਸੀਂ ਸਿੱਧਾ ਪਿੰਜਰੇ ਚ ਹੀ ਫੜਦੇ ਹਾਂ ਤੇ ਉਹਨੂੰ ਖੁੱਲਾ ਛੱਡ ਆਂਦੇ ਆ ਅੱਗੇ ਜਾ ਕੇ।
ਹਾਂਜੀ ਉਹ
ਹਾਂਜੀ ਅੱਜ-ਕੱਲ੍ਹ ਤੋ ਹੋਰ ਵੀ ਬੜੀ ਚੀਜ਼ਾਂ ਆਈਆਂ ਦੀਆਂ ਜਿਹਦੇ ਵਿੱਚ ਚੂਹੇ ਚਿਪਕ ਜਾਂਦੇ ਆ।
ਚੀਪਕ ਜਾਂਦਾ ਹੈ ਬਟ ਉਹ ਮਤਲਬ ਅੱਛਾ ਨੀ ਹੈ ਬੇਚਾਰੇ ਚੂਹੇ ਤੜਫ-ਤੜਫ ਕੇ ਮਰ ਜਾਂਦੇ ਇਸ ਤੋਂ ਅੱਛਾ ਤੁਸੀਂ ਪਿੰਜਰੇ ਚ ਪਾਓ ਕਿੱਥੇ ਦੂਰ ਜਾ ਕੇ ਸੁੱਟ ਆਓ ਜਿਹੜੀ ਉਹ ਨਾ ਚੀਪਕ ਵਾਲੀ ਉਹ ਤੇ ਬੜੇ ਹੀ ਗੰਦੇ ਨੇ ਭੈਣ ਜੀ ਉਹ ਤੇ ਤੁਸੀਂ ਮੇਰੇ ਸਾਮਣੇ ਸਾਡੇ ਗੁਆਂਢੀ ਐ ਇੱਕ ਵਾਰੀ ਉਹ ਉਹਨਾਂ ਨੇ ਵੀ ਲਾਇਆ ਸੀ। ਤੇ ਚੂਹਾ ਵਿਚਾਰਾ ਇਕਦਮ ਚਿਪਕ ਗਿਆ ਨਾ ਉਹ ਹਿਲ ਸਕਦਾ ਸੀ ਨਾ ਉਹ ਜਾ ਸਕਦਾ ਸੀ ਬੀ ਵਿਚਾਰਾ ਮੈਨੂੰ ਦੇਖ ਕੇ ਇੰਨਾ ਤਰਸ ਆਇਆ ਨਾ ਹੈ ਤੇ ਉਹ ਵੀ ਮਤਲਬ ਹੈ। ਤੇ ਲਿਵਿੰਗ ਥਿੰਗ ਥੀ ਮਤਲਬ ਹੈ ਤੇ ਉਹ ਵੀ ਉਹਨਾਂ ਚ ਵੀ ਜਾਨ ਐ।
ਪਿੰਜਰੇ ਦਾ ਫਾਇਦਾ ਇਹ ਹੁੰਦਾ ਨਾ ਕਿ ਉਹਨੂੰ ਕਿਸੇ ਪ੍ਰਕਾਰ ਦੀ ਹਾਨੀ ਨਹੀਂ ਹੁੰਦੀ।
ਮੇਰਾ ਤੇ ਕੋਕਰੋਜ ਮਾਰਨ ਦਾ ਵੀ ਜੀਅ ਨਹੀਂ ਕਰਦਾ ਤਰਸ ਆਉਂਦਾ ਹੈ। ਹਾਏ ਕੀ ਕਿਸੀ ਜਾਨਵਰ ਨੂੰ ਮਾਰਨਾ। ਲੇਕਿਨ ਕਿਆ ਤੇ ਫਿਰ ਗੁੱਸਾ ਵੀ ਚੜਦਾ ਫੇਰ ਬੰਦਾ ਕੀ ਕਰੇ ਫਿਰ ਤੇ ਮਾਰਨਾ ਈ ਪੈਂਂਦਾ ਸਾਡੇ ਕੋਕਰੋਚ ਵੀ ਬੜੇ ਦੁੱਧ ਦਾ ਮਤਲਬ ਗੁਆਂਢੀਆਂ ਨੇ ਕੰਮ ਲਵਾਏ ਦਾ ਨਾ ਇੱਕ ਚੂਹੇ ਤੇ ਇੱਕ ਨਾਲ ਈ ਹੁਣ ਜਿਸਿਆਂ ਦੀ ਤੇ ਕੋਕਰੋਚ ਬੜਾ ਆ ਰਿਹਾ ਘਰ ਤੇ ਫਿਰ ਹੁਣ ਅਸੀਂ ਵੀ ਘਰ ਸਾਰੀ ਹਿਟ ਹੁੱਟ ਸੁੱਟੀ ਕਿਉਂਕਿ ਸਾਨੂੰ ਪਸੰਦ ਦੀ ਆਦਤ ਹੈ ਨਾ ਤੇ ਗੰਦ ਮੰੰਦ ਨੀ ਪਸੰਦ।
ਹਾਂਜੀ ਉਹ ਤੇ ਐ ਪੈਣ ਜੀ ਜਿਹੜੇ ਤੁਸੀਂ ਮੈਂ ਤੁਹਾਨੂੰ ਗੱਲ ਕਹੀ ਏ ਤੁਸੀਂ ਉਹਦੇ ਤੇ ਗੌਰ ਜ਼ਰੂਰ ਕਰਨਾ। ਤੁਸੀਂ ਐਪਲੀਕੇਸ਼ਨ ਲਿਖ ਕੇ ਨਾ ਜਿਹੜਾ ਮੁਨਸੀਪਲ ਕਾਰਪੋਸ਼ਨ ਤੁਹਾਡੇ ਲਾਗੇ ਹੋਏਗੀ ਨਾ ਉਹ ਤੇ ਜਾ ਕੇ ਤੁਸੀਂ ਸਬਮਿਟ ਕਰਵਾਣਾ ਤੇ ਉਹ ਆਉਂਦੇ ਨਾ ਜੰਗਲਾ ਚ ਰਾਜ ਦਿੰਦੇ ਨੇ ਉਹਦੇ ਤੇ। ਨਾਲੇ ਦੇ ਲਾਗੇ ਉਹ ਹਾਂਜੀ-ਜੀ। ਹਾਂਜੀ, ਉਹ ਜੰਗਲਾਂ ਲਾ ਦਿੰਦੇ ਨੇ ਤੇ ਮਤਲਬ ਕੋਈ ਗੰਦ ਹੀ ਨਹੀਂ ਸੁੱਟ ਪਾਏਗਾ ਉਥੇ। ਕਿਉਂਕਿ ਪ੍ਰੋਬਲਮ ਤੁਹਾਨੂੰ ਹੈ। ਕਿਉਂਕਿ ਤੁਹਾਡਾ ਘਰ ਈ ਲਾਗੇ ਆ ਤੁਹਾਨੂੰ ਈ ਮੁਸ਼ਕ ਆਉਣੀ ਜੇ।
ਹਾਂਜੀ। ਹਾਂ ਜਿਹੜਾ ਕੋਈ ਆਂਦਾ ਮੂੰਹ ਚੁੱਕ ਕੇ ਸੁੱਟ ਸੁੱਟਣਾ ਸਟਾਰਟ ਕਰ ਦਿੰਦਾ।
ਯਾਂ ਫੇਰ ਤੁਸੀਂ ਉੱਥੇ ਕੁੱਛ ਉਹ ਲੱਗਾ ਦੇ ਨਾ ਕੋਈ ਬੋਰਡ ਵਗੈਰਾ ਲਗਾ ਦੋ। ਕਿ ਗੰਦ ਨੀ ਪਾਓ ਇੱਥੇ।
ਤੇ ਕਰਾਈਕਾ ਰੱਖੀ ਦੀ ਸੀ। ਹੁਣ ਪਬਲਿਕ ਪਲੇਸ ਤੇ ਥੁੱਕਣਾ ਅਲਾਓ ਮਨਾ ਕਰਦੇ ਕਿ ਨਹੀਂ ਥੁੱਕਣਾ ਉਹ ਥੋੜੀ ਜੀ ਉਹ ਜਦੋਂ ਉਹਨਾਂ ਨੇ ਗਲੀਆਂ ਚ ਜਾਣਾ ਸਿਗਰਟ ਪੀਣੀ ਜਦੋਂ ਗਲੀ ਸੁਜਾਨਾ ਉਹਨਾਂ ਨੇ ਥੁਕਣਾ ਇੰਨੀ ਵਾਰ ਉਹਨਾ ਨੂੰ ਮਨਾ ਕੀਤਾ, ਇੰਨੀ ਵਾਰ ਬਟ ਕੋਈ ਅਸਰ ਨਹੀਂ।
ਹਾਂਜੀ ਭੈਣ ਜੀ ਉਹ
ਲੋਕ ਨੂੰ ਤੇ ਪੈਸੇ ਆ ਰਹੇ ਆ ਉਹਨਾਂ ਨੇ ਗੰਦ ਪਏ ਦੇ ਆ ਜਿਹੜੀ ਆਮ ਜਨਤਾ ਜਿਹੜੀ ਉਹਦੇ ਲਾਗੇ ਰਹਿੰਦੀ ਹੈ ਉਹਦੇ ਵਾਸਤੇ ਤਾਂ ਬੜੀ ਮੁਸ਼ਕਿਲ ਆ
ਹਾਂਜੀ ਉਹ ਤੇ ਆ ਤੇ ਭੈਣ ਜੀ ਨਾਨਕ ਕਿੰਨਾ ਵੱਡਾ ਤੁਹਾਡਾ
ਨਾ ਨਾ ਇੱਥੇ ਕਾਫ਼ੀ ਵੱਡਾ ਹੈ ਬੜਾ ਵੱਡਾ ਹੈ ਲੇਕਿਨ ਨਾ ਇੱਕ ਗੱਲ ਹਾਂ।
ਹਾਂਜੀ
ਐਵੇਂ ਇਹ ਹੈ ਕਿ ਹੈ ਵੱਡਾ ਇਨਾ ਪਾਣੀ ਵੀ ਆ ਜਾਂਦਾ ਨਾ ਬਟ ਫਲੱਡ ਫਲੂਡ ਆਉਂਦੇ ਸਾਡੇ ਜੰਮੂ ਤੇ ਬੜੇ ਆਉਂਦੇ ਰਹਿੰਦੇ ਆ ਤੇ ਮਤਲਬ ਕਦੀ ਉਹ ਨੁਕਸਾਨ ਨੀ ਦਿੱਤਾ ਉਸ ਨਾਲੇ ਨੇ ਬਾਕੀ ਅਸੀਂ ਇੰਨੇ ਵੱਡੇ ਵੱਡੇ ਏਰੀਏ ਦੇਖੇ ਜੰਮੂ ਦੇ ਇੰਨੇ ਵੱਡੇ ਇਲਾਕੇ ਉਥੇ ਨਿੱਕੇ ਨਾਲੇ ਲੋਕਾਂ ਦੇ ਘਰ ਤਬਾਹੀਆਂ ਮਚਾ ਦਿੰਦੇ ਆ
ਹਾਂਜੀ ਉਹ ਇਹ ਮੈਂ ਤੇਰੇ ਕੋਲ ਪੁੱਛਣ ਲੱਗਿਆ ਸੀ ਇਹੋ ਪੁੱਛਣਾ ਸੀ ਕਿ ਜਦੋਂ ਬਾਰਿਸ਼ ਆਉਂਦੀ ਇਹਨ ਬੜੇ ਜ਼ੋਰ ਦੀ ਆ ਤੇ ਨਾਲਾ ਭਰਦਾ ਨੀ ਹੈ ਤੇ ਬਾਹਰ ਨੀ ਆਉਂਦਾ
ਬੜਾ ਫਦਾ ਤੁਹਾਨੂੰ ਮੈਂ ਕਦੀ ਦੱਸਾਂਗੀ ਹੁਣ ਅਗਲੇ ਕਦੀ ਆਏ ਇੰਨਾ ਫਾਇਦਾ ਨਾਲਾ ਇੰਨਾ ਵੱਡਾ ਨਾਲਾ ਹੈ ਤੁਸੀਂ ਦੇਖ ਕੇ ਹੈਰਾਨ ਹੋ ਜੋ ਕਿ ਕਿ ਆਏ ਇੰਨਾ ਪਾਣੀ ਉਹ ਅੱਗੇ ਨਿਕਲ ਜਾਂਦਾ ਸਿੱਧਾ ਪਾਕਿਸਤਾਨ ਵੱਲ
ਅੱਛਾ ਮਤਲਬ ਕੋਈ ਨੁਕਸਾਨ ਨੀ ਨਹੀਂ ਪਚਾਂਦਾ ਹਨਾ।
ਨਾ ਨਾ ਨਾ ਨਾ
ਚਲੋ ਇੰਨਾ ਵੀ ਵਾਧੂ ਹੈ ਕਿ ਕੋਈ ਨੁਕਸਾਨ ਨੀ ਪਹੁੰਚਾ ਰਿਹਾ ਨਾਲਾ
ਨਾ ਨਾ ਬਸ ਇਹੀ ਹੈ ਕਿ ਜਿਹੜੇ ਲੋਕੀ ਗੰਦ ਸੁੱਟਦੇ ਆ ਮੱਛਰ ਮੁੱਛਰ ਦਾ ਬੜਾ ਮੁਸ਼ਕਿਲ ਹੈ। ਮੰਮੀ ਤੁਹਾਨੂੰ ਪਤਾ ਅੱਜ ਕੱਲ ਕਿੰਨੀਆਂ ਮੱਛਰ ਦੇ ਨਾਲ ਬਿਮਾਰੀਆਂ ਆਉਂਦੀਆਂ
ਹਾਂਜੀ ਉਹ ਤੇ ਹੈ ਮਲੇਰੀਆ ਡੇਂਗੂ ਵਗੈਰਾ ਉਹ ਤੇ ਹੈ ਭੈਣ ਜਜੀ
ਅੱਜ ਕੱਲ ਤਾਂ ਚਲੋ ਪਹਿਲੇ ਵੀ ਸੀ। ਕਿ ਪੜ੍ਹੇ ਲਿਖੇ ਨੀ ਹੈ ਅੱਜ ਕੱਲ ਹਰ ਟੀ ਵੀ ਚ ਇੰਨੀ ਐਡ ਵਗੈਰਾ ਆਉਂਦੀ ਹੈ। ਸੁਣ ਕੇ ਵੀ
ਹਾਂਜੀ ਹਾਂਜੀ ਅੱਜ ਕੱਲ ਤੇ ਪੜ੍ਹੇ ਲਿਖੇ ਅਨਪੜ ਬਣੇ ਪਿਆ ਜਨਤਾ ਸਹੀ ਕਿਹਾ ਤੁਸੀਂ
ਹੋਰ ਬਸ ਹੁਣ ਕਰਾਂਗੇ ਬਿਮਾਰੀ ਵਾਲੇ ਚ ਹੁੰਦੇ ਆ, ਤੇ ਫੇਰ ਜਾਵਾਂਗੀ ਮਿਊਨਸੀਪਲ ਦਫ਼ਤਰ, ਉੱਥੇ ਕੰਮ ਕਰਕੇ ਆਵਾਂਗੀ ਹੁਣ ਮੈਂ
ਤੁਸੀਂ ਇੱਕ ਐਪਲੀਕੇਸ਼ਨ ਲਿਖਵਾਉਣਾ ਨਾ ਤੇ ਜਿਹੜੇ ਜਿਹੜੇ ਘਰ ਲਾਗੇ ਏ, ਤੇ ਉਹਨਾਂ ਕੋਲ ਸਾਈਨ ਕਰਵਾ ਕੇ ਮਿਊਨਸੀਪਲ ਦੇ ਆਫਿਸ ਦਰਜ ਕਰਵਾ ਦੋ ਆਪਣੀ ਕੰਪਲੇਂਟ ਤੇ ਉਹ ਐਕਸ਼ਨ ਜ਼ਰੂ ਲੈਣਗੇ
ਠੀਕ ਹੈ ਠੀਕ ਹੈ, ਚਲੋ ਠੀਕ ਹੈ, ਫਿਰ ਸਤਿ ਸ੍ਰੀ ਅਕਾਲ ਮੈਂ ਵੀ ਦੇਖਾ ਪਹਿਲਾ ਬਾਹਰ, ਨਾਲੀਆਂ ਕੱਢਦੇ ਵੀ ਪਏ ਹੈ, ਕਿ ਨਹੀਂ ਕੱਢਦੇ ਪਏ ਜ਼ਰਾ
ਚਲੋ ਠੀਕ ਹੈ ਭੈਣ ਜੀ ਸਤਿ ਸ੍ਰੀ ਅਕਾਲ ਜੀ